ਸਸਸ਼ਿਕਾਲ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲੀ ਸਤਿ ਸ਼੍ਰੀ ਅਕਾਲ ਠੀਕ ਓਂ?
ਸਭ ਵਧੀਆ, ਆਪਣੀ ਤੁਸੀਂ ਦੱਸੋ ਕੀ ਹਾਲ-ਚਾਲ?
ਹਾਂਜੀ, ਹਾਂਜੀ ਵਧੀਆ ਹੋਰ ਫੈਮਿਲੀ ਚ
ਸਭ ਵਧੀਆ ਵੀਰੇ, ਤੁਸੀਂ ਸੁਣਾਓ ਕੀ ਚੱਲਦਾ ਕੀ ਕਰਦੇ ਸੀ?
ਬਸ ਕੁਛ ਨੀ ਜੀਮ ਸੇ ਹੀ ਆਇਆ ਥਾ ਹਲੇ।
ਅੱਛਾ, ਅੱਛਾ ਉਹ ਜਿੰਮ ਹੋਣ ਆਏ ਜਿੰਮ ਤੋਂ।
ਬਸ ਲੱਗ ਹੀ ਜਾਤਾ ਟਾਈਮ ਤਾਂ ਥੋੜਾ ਜਿਹਾ ਲੱਗਦਾ ਈ ਐ।
ਵਧੀਆ, ਵਧੀਆ ਭਾਈ ਜਾਣਾ ਚਾਈਦਾ ਜਿੰਮ ਤੇ ਐਕਸਰਸਾਈਜ਼ ਜ਼ਰੂਰੀ ਆ। ਅੱਛਾ ਜੀ।
ਡਿਊਟੀ ਤੇ ਆਉਣਦਿਆ ਨਾਂਹ ਧੋ ਕੇ ਫਿਰ ਆਪਣਾ ਸਿੱਧਾ ਜਿੰਮ ਤੇ।
ਚਲੋ ਵਧੀਆ, ਵਧੀਆ ਵੀਰੇ ਜ਼ਰੂਰੀ ਆ ਜਿੰਮ ਵੀ। ਹਂ, ਬਸ, ਬਸ ਵੀਰੇ ਹੁਣੀ ਜੋਬ ਤੋਂ ਖਤਮ ਹੋਈ ਆ ਮੇਰੀ ਅਹ ਡੇਢ ਤੋਂ ਸਾਢੇ ਦਸ ਦੀ ਸ਼ਿਫਟ ਹੁੰਦੀ ਆ ਮੇਰੀ ਤੇ ਬਸ ਉਹ ਖ਼ਤਮ ਕੀਤੀ ਆ। ਤੇ ਅੱਜ ਵਰਕ ਫਰੋਮ ਹੋਮ ਸੀਗਾ ਮੇਰਾ। ਤੇ ਘਰੋ ਈ ਘਰ ਨਈਂ ਡੇਢ ਵਜੇ ਤੋਂ ਲੈ ਕੇ ਸਾਢੇ ਦਸ ਤੱਕ ਦੀ।
ਅੱਛਾ ਅੱਛਾ, ਠੀਕ ਐ ਜੀ, ਉਹ ਬਸ ਉਹਹੀ
ਹਾਂਜੀ ਹਾਂਜੀ ਹਾਂਜੀ, ਅੱਜ ਘਰੋਂ ਈ ਸੀਗਾ ਕੰਮ ਤੇ ਅੱਜ ਘਰੋਂ ਹੀ ਕੀਤਾ ਵਾ ਕੱਲ ਆਫਿਸ ਜਾਊਂਂਗਾ।
ਆਹੋ ਆਹ ਤਾਂ ਹੈ ਹੀ ਇਹ ਰੂਟੀਨ ਬਣਦਾ ਹੁਣ ਤਾਂ ਮੇਰੇ ਉਸ ਤੋਂ ਬਾਅਦ ਡਿਊਟੀ, ਡਿਊਟੀ ਤੇ ਆਪਣਾ ਜਿੰਮ, ਜਿੰਮ ਤੇ ਫਿਰ ਆਪਣਾ ਕਰ ਫਿਰ ਘਰ ਤੇ ਡਿਊਟੀ ਫਿਰ ਆਪਣਾ ਉਹੀ-ਉਹੀ ਚੱਲਦੇ ਬਸ।
ਹਾਂ ਆਹੀ ਬਸ, ਰੋਜ਼ ਦਾ ਏਹੀ ਚੱਲਦਾ ਰਹਿੰਦਾ।
ਹੋ ਅੱਜ ਤਾਂ ਮੈਂ ਥੋੜਾ ਆ ਗਿਆ ਸੀ ਜਲਦੀ ਡਿਊਟੀ ਤੇ ਕਿਉਂਕਿ ਮੈਂ ਥੋੜਾ ਸੰਡੇ ਛੁੱਟੀ ਤੇ ਜਿੰਮ ਦੀ, ਮੈਂ ਛੋਟ ਪੂਰਾ ਟਾਈਮ ਜਿੰਮ ਚ ਲਾਉਂਣਾ ਫਿਰ ਮੈਂ ਜਿੰਮ ਤੇ ਮੈਂ ਪੂਰਾ ਡੇਢ ਦੋ ਘੰਟਾ ਲਾ ਕੇ ਆਇਆ।
ਚਲੋ ਵਧੀਆ-ਵਧੀਆ, ਜਾਣਾ ਚਾਹੀਦਾ ਮੈਂ ਸਵੇਰੇ ਜਾਂਣਾ ਹੁੰਣਾ।
ਮਤਲਬ ਮੋਰਨਿੰਗ ਜਾਂ ਫਿਰ ਰਾਤ ਨੂੰ ਲੇਟ ਹੋ ਜਾਈਦਾ ਤੇ ਫਿਰ ਆਪਾਂ ਸਵੇਰੇ ਜਾਈਦਾ।
ਸਵੇਰੇ ਦਾ ਮੇਰਾ ਰੂਟੀ ਨੀ ਬਣਦਾ ਯਾਰ ਪਤਾ ਨੀ ਮੈਂ ਨਾ ਛੁਟੀ ਨਈ ਡੋਗੀ ਵੀ ਏ ਨਾ ਘਰ ਚ, ਫਿਰ ਉਸਨੂੰ ਕੁਮਾਣਾ ਏ ਕਰਨਾ ਵੋ ਕਰਨਾ ਫਿਰ ਖੁੱਦ ਵੀ ਨਣਾ-ਧੋਣਾ ਰੋਟੀ ਖਾਣੀ ਵੋ ਪਤਾ ਈ ਐ ਹੈਗਾ ਓਨੂੰ ਲੱਗਦਾ ਟਾਈਮ
ਹਾਂ-ਹਾਂ ਉਹ ਤਾਂ ਹੈ ਈ ਏ।
ਆਪਣਾ ਡੋਗੀ ਨੂੰ ਕੁਮਾਣ ਚਲੇ ਕ ਜਾਂਦੇ
ਹਾਂਜੀ-ਹਾਂਜੀ-ਹਾਂਜੀ ਏ ਤਾਂ ਹੈ ਈ
ਕੁਮਾਣਾ ਪੂਰਾ ਉਹ ਕਰਨਾ ਫਿਰ ਨੀ ਟੈਮ ਲੱਗਦਾ ਤੇ ਸ਼ਾਮ ਦਾ ਟੈਮ ਐ ਮੇਰੇ ਲਈ ਸਭ ਤੋ ਬੈਸਟ ਐ। ਕਿਉ ਜਿੱਥੇ ਮੈਂ ਜਿੰਮ ਜਾਂਦਾ ਫਿਰ ਉੱਥੇ ਨਾ ਮੋਰਨਿੰਗ ਚ ਬੋਤ ਦਿੱਕਤ ਹੁੰਦੀ ਐ। ਉੱਥੇ ਮੋਰਨਿੰਗ ਚ ਨਾ ਜਾਦਾਾਂ ਰਸ਼ ਹੁੰਦਾ ਬੋਹਤ
ਅੱਛਾ-ਅੱਛਾ-ਅੱਛਾ।
ਹੋਰ ਮੇਰਾ ਬੈਚ ਸ਼ਾਮੀਂ ਦਾ ਸ਼ਾਮੀ ਦਾ ਗਿਨੇ-ਚੁਨੇ ਬੰਦੇ ਈ ਆਦੇ ਐ। ਮੋਟਾ-ਮੋਟਾ ਅੱਠ ਨੂੰ ਬੰਦੇ ਬਸ
ਅੱਛਾ ਫੇਰ ਤਾਂ ਵਧੀਆ ਸਾਡੇ ਇੱਥੇ ਆਏ ਹੈਗੇ ਮਤਲਬ ਕਿ ਸਾਡੇ ਸਵੇਰੇ ਕੱਟ ਰਸ਼ ਹੁੰਦਾ ਸ਼ਾਮ ਨੂੰ ਜਾਦਾ ਹੁੰਦਾ। ਮਤਲਬ ਕਿ ਦਸ-ਸਾਢੇ ਦਸ ਤੱਕ ਧੱਕੇ ਨਾਲ ਬੰਦ ਕਰਕੇ ਜਾਣਾ ਪੈਂਦਾ ਓਨੂੰ ਜਿੰਮ ਨਈ ਤਾਂ ਲੱ ਲਗੇ ਈ ਰੈੰਦੇ ਆ ਮੁੰਡੇ ਹਾਂ ਸਾਡੇ ਉਲਟਾ ਈ ਉੱਥੇ ਮਤਲਬ ਸਵੇਰੇ ਬੋਹਤ ਕੱਟ ਹੁੰਦਾ ਮਤਲਬ ਸਵੇਰੇ ਮੰਨ ਲੋ- ਜਦੋਂ ਮੈਂ ਜਾਂਦਾ ਉਦੋਂ ਹੁੰਦੇ ਆ ਸੱਤ-ਅੱਠ ਜਣੇ ਹੁੰਦੇ ਆ। ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਦਿਨ ਵਿੱਚ ਬੜੇ ਵਧੀ ਜਾਂਦਾ ਅੱਗੇ-ਅੱਗੇ। ਤੇ ਉਵੇਂ-ਉਵੇਂ ਬੰਦੇ ਵਧੀ ਜਾਂਦੇ ਆ ਬਾਰਾਂ ਵਜੇ ਤੱਕ ਫੇਰ ਉਹਦੋਂ ਬਾਦ ਬੰਦ ਕਰ ਦਿੰਦਾ ਫੇਰ
ਅੱਦੇ ਤੁਹਾਨੂੰ ਕੀ ਪਤਾ ਕੀ ਐਕਸਰਸਾਈਜ਼ ਕਰਨ ਦੀ‌ ਓ ਐਲੇ ਈ- ਇੱਕ ਘੰਟਾ-ਦੋ ਘੰਟਾ-ਤਿੰਨ ਘੰਟਾ ਇਕੱਠੇ ਰਹਿੰਦੇ ਫ੍ਰੀ ਚ
ਹਾਂ-ਹਾਂ ਓ ਤਾ ਹੈ ਹੀ ਹਾਂ-ਹਾਂ-ਹਾਂ।
ਤਾਂ ਹੈਗੀ ਆਰਾਮ ਨਾਲ ਸੱਤ-ਸਾਢੇ ਸੱਤ ਵਜੇ ਜਾਣਾ ਨੌ-ਸਵਾ ਨੌ ਕੱਰ ਪੁਰੇ।
ਹਾਂ ਹੋੌਲੀ-ਹੌਲੀ ਬੰਦਾ ਕਰ ਲੈਂਦਾ।
ਆਪਣਾ ਡਾਇਟ ਲੋ ਆਪਣਾ ਯੇ ਖਾਣਾ ਵੋ ਕਰਨਾ ਏ ਖਾਣਾ- ਪੀਣਾ ਓ ਖਾਣਾ-ਪੀਣਾ ਖਾ-ਪੀ ਕੇ ਆਪਣਾ ਫ੍ਰੀ ਹੁਣ ਰੋਟੀ-ਰਾਟੀ ਖਾ ਕੇ ਮੈਂ ਵੀ ਜਸਟ ਫ੍ਰੀ ਹੋਯਾ ਸੀ। ਜਿੰਮ ਤੋਂ ਆ ਕੇ ਰੋਟੀ-ਰਾਟੀ ਖਾ ਕੇ ਆਪਣਾ ਬਸ ਗਲੀ ਚ ਕੁਮ ਰੇਆ ਸੀ।
ਅੱਛਾ-ਅੱਛਾ ਚਲੋ ਵਧੀਆ-ਵਧੀਆ ਵੀਰੇ
ਏਹੀ ਰੂਟੀਨ ਅਪਣਾ ਚਲਦਾ ਬਸ ਕ ਸੰਡੇ ਛੂੱਟੀ ਪੈ ਜਾਂਦੀ ਨਾ ਫੇਰ ਵਿੱਚ ਓ ਦਿੱਕਸ ਹੋ ਰੀ ਐ। ਹੁੁੰਦੀ ਓ ਜਿੰਮ ਦੀ ਆਦਤ ਈ ਹੈਗੀ ਐ ਨਾ ਵੀ ਹਾਂ ਜਿੰਮ ਜਾਣਾ ਸ਼ਾਮ ਨੂੰ ਜਿੰਮ ਜਾਣਾ ਦਿਮਾਗ ਚ ਨਾ ਇ ਮੈਂ ਵੀ ਹਾਂ ਛੁੱਟੀ ਐ ਤਾਂ ਸੰਡੇ ਐ।
ਹਾਂ।
ਹਾਂ ਰੈੰਦੇ ਨੀ ਅਵਰ ਮਾਂਈਂਡ ਚ
ਹਾਂ-ਹਾਂ ਓ ਤਾਂ ਹੈ ਹੀ ਫੇਰ ਓ ਐਏਂ ਲੱਗਦਾ ਰੈੰਦਾ ਵੀ ਹਾਂ ਜਿਮ ਨੀ ਗਈ। ਜਿੰਮ ਨੀ ਗਏ-ਜਿੰਮ ਨੀ ਗਏ ਏਦਾਂ ਹੁੰਦਾ ਈ ਰੈੰਦਾ।
ਹੱਲਿਸ਼ ਇੱਕਦਮ
ਹਾਂਜੀ-ਹਾਂਜੀ-ਹਾਂਜੀ।
ਡੇਲੀ ਆਪਾਂ ਜਾਂਣੇ ਤੋ ਪਤਾ ਹੈ ਸਾਨੂੰ ਵੀ ਹਾਂ ਜਿੰਮ ਐ ਜਿੰਮ ਚ ਦੇਖੋ ਅਸੀਂ ਜਾਉਗੇ ਨਾ ਤੂੰ ਕਰਾਂਗੇ ਵੀ ਕੁਛ ਘਰ ਨੀ ਕੁਛ ਹੁੰਦਾ ਅੱਜ ਹੁਣ ਆਪੇ ਸੋਚੇਏ ਨਾ ਕਿ ਹਾਂ ਚਲੋ ਘਰ ਚ ਪੁੱਛ ਅਪ ਲਗਾ ਲੈਂਦੇ ਹਾ ਏ ਕਰ ਲੇਣੇ ਆ। ਵਗੈਰਾ, ਕੁਛ ਨੀ ਹੁੰਦਾ।
ਉਹ ਪਤਾ ਕੀ ਚੱਕਰ ਆ ਵੀ ਜਿੰਮ 'ਚ ਆਪਾਂ ਪੈਸੇ ਦਿੰਦੇ ਹਾ ਆ ਨਾ, ਜਦੋਂ ਤੱਕ ਪੈਸੇ ਨਹੀਂੀ ਦਿੰਦੇ ਉਦ ਤੱਕ ਤੁਹਾਨੂੰ ਫਰੀ ਵਾਲਾ ਕੰਮ ਨ ਸੂਟ ਆਉਂਦਾ ਨਾ, ਕਿਸੇ ਨੂੰ ਵੀ ਹੁੰਦਾ ਵੀ ਫਰੀ ਵਾਲਾ ਯਾਰ ਛੱਡ ਪਰਾਂ ਤੇ ਜਿੰਮ 'ਚ ਆਪਾਂ ਪੈਸੇ ਦਿੰਦੇ ਆ, ਫਿਰ ਆਪਾਂ ਨੂੰ ਐਂ ਲੱਗਦਾ ਹਾ ਪੈਸੇ ਦਿੱਤੇ ਆ ਤੇ ਆਪਾਂ ਕਰਨਾ ਹੀ ਕਰਨਾ।
ਨਹੀਂ ਪੈਸੇ ਦਾ ਤਾਂ ਹੈ, ਇੱਕ ਨਾ ਮਾਹੌਲ ਵੀ ਹੁੰਦਾ। ਉਹ ਨੂੰ ਦੇਖ ਕੇ ਨਾ ਥੋੜਾ ਮੋਕਾ ਮਿਲਦਾ ਵੀ ਹਾਂ, ਇਹ ਇੱਕ ਰਹਿ ਤਾਂ ਅਸੀਂ ਵੀ ਕਰਾਂਗੇ।
ਹਾਂ ਉਹ ਤਾਂ ਹੈ ਹੀ, ਸਹੀ ਕਹਿ ਰਹੇ ਹੋ। ਇਹ ਨਾਲ ਸਰੀਰ ਵੀ ਸਹੀ ਰਹਿੰਦਾ, ਮਤਲਬ ਕਿ ਜੇ ਆਪਾਂ ਖਾਣ ਪੀਣ ਵੀ ਆਪਣਾ ਅੱਜ ਕੱਲ੍ਹ ਉਹੋ ਜਿਹਾ ਜੇ ਆਪਾਂ ਜਿਮ ਜਾਂਦੇ ਹਾਂ ਤੇ, ਸਰੀਰ ਵੀ ਆਪਣਾ ਵਧੀਆ ਰਹਿੰਦਾ ਵਾ। ਬਿਮਾਰੀਆਂ ਬੁਮਾਰੀਆਂ ਘਟ ਲੱਗਦੀਆਂ, ਸਵੈਟਿਗ ਹੋ ਜਾਂਦੀ ਤਾਂ ਨ
ਹਾਂ, ਤਾਂ ਮੇਰੇ ਜਿੰਮ ਵਾਲੇ ਨੇ ਪ੍ਰੋਪਰ ਹੀ ਮਨਾ ਕੀਤਾ ਵੀ ਫਾਸਟ ਫੂਡ ਦਾ ਤੁਹਾਨੇ ਖਾਣਾ ਹੀ ਨਹੀਂ। ਤਿੰਨ ਮਹੀਨੇ ਫੂਡ ਕੁਛ ਖਾਣੇੇ, ਜਿੱਤਨਾ ਹੋ ਸਕਦਾ ਤੁਸੀਂ ਰਾਈਸ ਖਾਓ। ਆਪਣਾ ਦਈ ਵਗੈਰਾ ਖਾਉ ਨਾਲ, ਆਪਣਾ ਚਿਕਨ ਵਗੈਰਾ, ਲੱਸੀ ਓ ਦੁੱਧ ਵਗੈਰਾ ਸਿੱ, ਲ ਪ੍ਰੋਟੀਨ ਤਾਂ ਦਿੰਦੀ ਆ ਉਹ ਸਪਲੀਮੈਂਟ ਪ੍ਰੋਟੀਨ ਆਪਣਾ ਪਿੰਨੇ ਹੈ, ਕਿਉਂਕਿ ਮੇਰੇ ਕੋਲ ਤਾਂ ਵੈਸੇ ਵੇਟ ਇਤਨਾ ਲੂਜ, ਮੈਂ ਹੋਰ ਮੇਰੇਲ ਗੇਨ ਕਰਨਾ, ਮੈਂ ਜਿੰਮ 'ਚ ਗਿਆ ਤੇ ਵੈਸ
ਨਹੀਂ ਤੁਸੀਂ ਜੇ ਗੇਨ ਕਰਨਾ ਵੇਟ, ਫੇਰ ਤਾਂ ਤੁਸੀਂ ਵਧੀਆ ਤਰੀਕੇ ਨਾਲ ਖਾਓ, ਕੇਲੇ ਵਗੈਰਾ ਖਾਓ ਵਧੀਆ। ਤੁਸੀਂ ਫਿਰ ਡਾਇਟ ਦਾ
ਚਿਕਨ ਵਗੈਰਾ
ਹਾਂ -ਹਾਂ, ਹਾਂ ਹਾਂ ਉਹ ਫਿਰ ਏਆ ਹੋ ਜਾਂਦਾ ਨਾ, ਮਤਲਬ ਜਿੰਨਾ ਤੁਹਾਡਾ ਫੈਟ ਘੱਟ ਰਹੇਗਾ ਓਨਾ ਵਧੀਆ ਵਾ, ਓਨਾਂ ਛੇਤੀ ਵੀ ਗੇਮ ਵੀ ਜਿਹੜਾ ਬੈਕ ਫੈਟ ਹੁੰਦਾ ਉਹ, ਘੱਟ ਜੂਗਾ ਨਾ ਤੇ ਵਧੀਆ ਵਾ ਫੇਰ
ਹਾਂ ਹੁਣ ਮੈਂ ਸ਼ੁਰੂ ਤੋਂ ਹੀ ਮੈਂ ਗੇਨਰ ਵੀ ਖਾਂਦਾ ਸ਼ਾਮ ਨੂੰ, ਆਪਣਾ ਸ ਇੱਕ ਉਹ ਸਵੇਰੇ ਲੈਂਦਾ ਮੈਂ ਗੇਨਰ, ਸ਼ਾਮ ਨੂੰ ਗਹ ਨੂੰ, ਲੈ ਕੇ ਮੈਨੂੰ ਇਹ ਜਾਂਦਾ ਵੀ ਚਲੋ ਅੱਧਾ ਇੱਕ ਘੰਟਾ ਕੋਈ ਦਿੱਕਤ ਨੀ ਰੋਟੀ ਦੀ। ਕਿ ਕੀਤਾ ਵੀ ਖਤੋਂ ਤੁਹਾਨੂੰ ਰਹਿਣਾ ਹੀ ਨੀ, ਜੇ ਉਹ ਅੜਗਮ ਸੜਗਮ, ਤੁਹਾਨੂੰ ਮਿਲਦਾ ਖਾਓ ਆਪਣਾ, ਜੇ ਫਰੂਟ ਕੁਛ ਮਿਲਿਆ ਤੁਸੀਂ ਖਾਓ, ਐਪਲ ਜਿਸ ਤੁਸੀਂ ਉਹ ਖਾਓ, ਕੇੇਲੇ ਵੈਸੇ ਮ ਤਾਂ ਨਹੀਂ ਬਸ ਮਜਬੂਰ ਹੀ ਮੈਨੂੰ ਖਾਣ ਪੈ ਰਹੇ ਬਸ, ਬਿਲਕੁਲ ਨਹੀਂ। ਬਿਲਕੁਲ ਵੀ ਪਸੰਦ ਨਹੀਂ ਹੈ ਬਣਾਣਾ, ਮੈਂ
ਕੀ ਫੈਟ ਲਯੀ ਤਾਂ ਖਾਣਾ ਹੀ ਪੈਣਾ ਤੁਹਾਨੂੰ ਜਾਂ ਫਿਰ ਤੁਸੀਂ ਸਵੀਟ ਪੋਟੈਟੋ, ਜਿਹੜਾ ਉਹ ਕਹਿੰਦੇ ਆ ਉਹ ਲੈ ਸਕਦੇ ਹੋ।
ਹਾਂ ਨੀ ਗੇ ਤੁਸੀਂ ਕਹਿੰਦੇ ਉਹ ਤਾਂ ਮੈਨੂੰ ਕਹਿੰਦੀ ਹੈ, ਤੁਸੀਂ ਚਾਹੋ ਮਤਲਬ ਉਹ ਵੀ ਲੈ ਸਕਦੇ ਹੋ, ਜ਼ਰੂਰੀ ਨਹੀਂ ਇਹਦੇ ਵਿੱਚ ਬਨਾਨਾ ਵੀ ਡਾਲਣਾ, ਤੁਸੀਂ ਤਾਂ ਐਵੇਂ ਵੀ ਪੀ ਸਕਦੇ ਲੌਗ ਰ ਨਾਲ ਫਿਰ ਵੀ ਦਾਲ ਹੀ ਲੈਂਦੇ, ਉਹ ਕ ਕਿ ਬਣਾਣੇ ਤੇ ਥੋੜਾ ਤੁਹਾਨੂੰ ਜ਼ਿਆਦਾ ਫ਼ਰਕ ਪਊਗਾ।
ਹਾਂ ਉਹ ਤਾਂ ਹੈ ਹੀ।
ਡਾਇਟ ਅਲੱਗ ਕੰਮ ਕਰਤੀ ਹੈ ਆਪਣਾ, ਇਹ ਚੀਜ਼ ਤ ਡੇ ਕੇ ਰਹਿ ਅਲੱਗ, ਕਰੂਗੇ ਕੰਮ।
ਹਾਂਜੀ - ਹਾਂਜੀ, ਹਾਂਜੀ! ਸਹੀ ਕਹਿ ਰਹੇ ਓ।
ਐਪ ਨਈ, ਵੈਸੇ ਤੇ ਹੋ ਗਿਐ ਮੇਰਾ, ਥੋੜਾ ਵੇਟ ਬੜ ਗਿਆ ਮੇਰਾ।
ਨਹੀਂ - ਨਹੀਂ, ਵਧੀਆ -ਵਧੀਆ, ਬਹੁਤ ਵਧੀਆ ਹੋ ਗਿਐ। ਮੈਂ ਤਾਂ ਘੱਟ ਕਰਨਾ ਵੇਟ ਘੱਟ ਕਰ ਲਿਆ ਮਤਲਬ, ਮਤਲਬ ਮੇਰਾ ਹੋ ਗਿਆ ਸੀ ਨਾਈਨਟੀ ਤ੍ਰਰ੍ਹੀ ਹੋ ਗਿਆ ਸੀ ਹੁਣ ਤਾਂ ਮੈਂ ਘੱਟ ਛਿਆਛੀ ਕਿਲੋ ਕਰ ਲਿਆ। ਮਤਲਬ ਬਾਰ੍ਹਾਂ ਤਰਿਆਨਵੇ ਮ ਹਾਂ ਐਂ ਮ੍ਹੀਨੇ ਦੋ ਮ੍ਹੀਨੇ ਪੰਹੁਚ ਗਿਆ।
ਪੁੱਛਿਆ ਸੀ ਮੈਂ ਵੀ ਨਿੱਠ ਸੀ ਯਾਰ ਦੋ ਮ੍ਹੀਨੇ 'ਚ ਅਪਨਾ ਐਨਾ ਕੰਮ ਹੋ ਗਿਐ।
ਹਾਂ।
ਕਿਆ ਦੇਖੋ ਮੈਨੂੰ ਤਾ ਯਕੀਨ ਕਰਨੈ ਮੈਂ ਤਾਂ ਉਨੂੰ ਰੈਲੀ ਨੀ ਕਰ ਸਕਦਾ ਮੈਂ ਮੈਂ ਜਾਦਾ ਕੁਛ ਕਰਦਾ ਮੈਨੂੰ ਤਾਂ ਜਸਟ ਬੀਨ ਹੁੰਦੈ ਜਦੋ ਹੁੰਦੈ ਹਟ ਦਬਾ ਕੇ ਖਾਓ।
ਹਾਂ ਓ ਤਾਂ ਹੈ ਤੇ ਫਿਰ ਤੁਸੀਂ ਨਾ ਆਂਏ-ਆਂਏ। ਤੁਸੀਂ ਗੇਨਿੰਗ ਵੀ ਕਰਨਾ ਨਾ ਤੁਸੀਂ ਵੇਟ ਹੈਵੀ ਮਾਰੋ ਤੇ ਓ ਘੱਟ ਰੈਪ ਚਾਹੇ ਮਾਰੋ ਉਹਦੇ ਨਾਲ ਨਾ ਤੁਹਾਡਾ ਮਸਲ ਵੀ ਵੱਧ ਦਾ ਟੁਟ ਦਾ ਵੀ ਰਊਗਾ ਤੇ ਓ ਵਧਦਾ ਵੀ ਰਊਗਾ। ਹਾਂਜੀ ਜਿੰਨਾ ਤੁਸੀਂ ਹੈਵੀ ਹੋ ਸਕਦਾ ਓਨਾ ਹੈਵੀ ਕਰਕੇ ਤੇ ਉਹਨੂੰ ਕਰਦੇ ਰਉਗੇ। ਤੁਹਾਡਾ ਮਸਲ ਵੀ ਵੇ ਹੁੰਦਾ ਰਊਗਾ ਬ੍ਰੇਕ ਤੇ ਬਣਦਾ ਰਊਗਾ। ਤੇ ਥੌਡਾ ਓ ਜਿਹੜਾ ਅ ਗੇ ਗੇਨਿੰਗ ਵੀ ਨਾਲ-ਨਾਲ ਹੁੰਦੀ ਰਊਗੀ।
ਹੁਣ ਮੈਂ ਸ਼ੋਲਡਰ ਦੀ ਲਾਈ ਸੀ ਅੱਜ ਤੇ ਮੈਨੂੰ ਹਾਂ ਜੋ ਟ੍ਰੇਨਰ ਸੀ ਓ ਮੈਨੂ ਬੋਲੇ ਸੀ ਪੰਦਰਾਂ -ਪੰਦਰਾਂ ਦਿਨ ਰੈਪ ਲਗਾਓ ਤੇ ਮੈਂ ਸੋਚ ਪੰਜ ਕੁ ਵਜੇ ਆਇਆ ਸੀ ਜੇ ਇਹ ਮੈਨੂੰ ਬੋਲਦੇ ਕਿ ਪੰਜ ਕਿੱਲੋ ਕਰ ਲੋ। ਹੂੰ ਪੰਜ ਕਿ ਅਗਰ ਮੈਂ ਥੋੜ੍ਹਾ ਰੈਪ ਹੀ ਕਮ ਕਰ ਲੋ ਆਪਣਾ ਵੇਟ ਥੋੜਾ ਜਾਦਾ ਮੈਂ ਤੇਰਾਂ ਤੇ ਕੋਈ ਇਸ਼ੂ ਨੀ ਮੈਂ ਪੰਜ ਫਿਰ ਸੱਤ-ਸਾਢੇ ਸੱਤ ਕਿੱਲੋ ਦਾ ਵੇਟ ਉਠਾਇਆ ਸੀ ਮੈਂ ਪੰਦਰਾਂ-ਪੰਦਰਾਂ ਕਹਾਂ ਹੈ ਫਿਰ ਟੈਨ-ਟੈਨ ਆਪਣਾ ਰੈਪ ਲਗਾਈ ਸੀ ਮੈਂ
ਨਈ-ਨਈ ਠੀਕ ਐ ਠੀਕ ਐ ਵਧੀਆ-ਵਧੀਆ ਮੇਰੇ ਮੇਰਾ ਤਾਂ ਦਸ ਕਿੱਲੋ ਤਾਂ ਮਤਲਬ ਦੱਸ ਕਿੱਲੋ ਨੀ ਮੇਰੀ ਪੰਦਰਾਂ ਕਿੱਲੋ ਤੋਂ ਸਟਾਰਟਿੰਗ ਹੁੰਦੀ ਆ। ਸ਼ੋਲਡਰ ਦੀ ਪੰਦਰਾਂ, ਵੀਹ, ਪੱਚੀ, ਤੀਹ ਤੀਹ ਤੱਕ ਚੱਲ ਜਾਂਦਾ ਉਦੋਂ ਬਾਦ ਫਿਰ ਹੌਲੀ -ਹੌਲੀ ਲੇ ਆ ਜਓ ਰੈਪ ਮਤਲਬ ਕਿ ਦਸ ਅੱਠ ਦਸ ਅੱਠ ਦਸ ਬਹੁਤ ਨੇ।
ਹਾਂ ਮੈਂ ਨੀ ਮੈਂ ਵੀ ਇਨੀ ਲਾਂਨਾ ਮੈਂ ਵੀ ਦਸ ਤੋਂ ਉੱਪਰ ਤੇ ਲਗਦੀ ਨਈ।
ਹਾਂਜੇ ਤੁਸੀਂ ਛੋਟਾ ਵੇਟ ਚੈੱਕ ਕਰ ਰਏ ਓ, ਫਿਰ ਤੁਸੀਂ ਪੰਦਰਾਂ ਵੀ ਲਾ ਲਓ ਅਠਾਰਾਂ ਵੀ ਲਾ ਲਓ। ਓ ਕੋਈ ਚੱਕਰ ਨਈ ਹੈਗਾ ਹਾਂ ਪਰ ਉਹਦੇ ਵਿੱਚ ਐਂ ਹੁੰਦਾ ਕਿ ਜੇ ਤੁਸੀਂ ਬੋਡੀ ਆਪਦੀ ਲੀਨ ਕਰਨੀ ਐ ਤਾਂ ਤੁਸੀਂ ਓ ਲਾਣਾ ਵਾ। ਜੇ ਤੁਸੀਂ ਗੇਨ ਕਰਨਾ ਫਿਰ ਤਾਂ ਤੁਸੀਂ ਹੈਵੀ ਵੇਟ ਚੱਕਣਾ ਪੈਣਾ ਤਾਂ ਤੁਹਾਡੀ ਬੋਡੀ ਜਾਦਾ ਗੇਨ ਕਰੂਗੀ।
ਨੀ ਹੁਨ ਤਾਂ ਪੜ ਗਿਆ ਮੈਨੂੰ ਬੋਤ ਫ਼ਰਕ ਪਿਆ ਐਸਾ ਤਾ ਮਤਲਬ ਪੈਲੇ ਤਾਂ ਬੋਤ ਫ਼ਰਕ ਪਿਆ ਸੀ ਮੇਰਾ ਵੇਟ ਜ ਮੈਂ ਜਿੰਮ 'ਚ ਗਿਆ ਸੀ ਮੇਰਾ ਪੈਲੇ ਫਿਫਟੀ ਟੂ ਕੇ ਜੀ ਵੇਟ ਸੀ ਹੁਣ ਮੇਰਾ ਫਿਫਟੀ ਸਿਕਸ ਹੋ ਗਿਆ ਫਿਫਟੀ ਟੂ ਸੀ ਮੇਰਾ ਹਾਂ।
ਅੱਛਾ-ਅੱਛਾ
ਹਾਂ ਮੈਂ ਵੀ ਪਿਛਲੇ ਮੰਥ ਤੇ ਸ਼ੁਰੂ ਕੀਤੀ ਸੀ ਨਾ ਜਿੰਮ ਤੇ ਹੁਣ ਮੇਰਾ ਨ ਮੈ-ਮੈ ਵੇਟ ਅੱਜ ਤੋਲਿਆ ਮੈਂ ਆਪਣਾ ਤੇ ਫਿਫਟੀ ਸਿਕਸ ਕੇ ਜੀ
ਨਈ ਵਧੀਆ-ਵਧੀਆ ਫਿਰ ਤਾਂ ਬੋਤ ਵਧੀਆ ਚਾਰ ਕਿੱਲੋ ਵੱਧ ਗਿਆ। ਤਾਂ ਵਦੀਆ ਹੀ ਆ ਹੌਲੀ-ਹੌਲੀ ਵੱਧ ਜਾਊਗਾ ਕੋਈ ਚੱਕਰ ਨਈ।
ਓ ਤਾਂ ਕੋਈ ਦਿ ਓ ਤਾਂ ਮੈਨੂੰ ਟ੍ਰੈਂਡ ਪੈਲੇ ਕਿਆ ਸੀ ਓ ਮੈਨੂੰ ਦੱਸਦੇ ਸੀ ਮੈਨੂੰ ਕਿਊ ਜੀ ਇੱਕਦਮ ਤੁਹਾਨੂੰ ਫਰਕ ਨਈ ਪੈਂਦਾ।
ਹਾਂ-ਹਾਂ-ਹਾਂ ਹਾ ਹਾ ਦੀ ਗੱਲ ਵਿੱਚ ਫ਼ਰਕ ਪੈਂਦਾ ਹਾਂ ਤਿੰਨ ਮ੍ਹੀਨੇ ਤੇ ਤਕਰੀਬਨ ਹੁੰਦਾ ਈ ਆ ਤਿੰਨ ਮ੍ਹੀਨੇ ਦਾ ਹਰੇਕ ਬੰਦਾ ਈ ਕੈਂਦਾ ਤਿੰਨ ਮ੍ਹੀਨੇ ਦਾ ਕੋਰਸ ਐ ਤੁਹਾਡਾ ਕਿ ਤੁਸੀਂ ਏਥੇ ਦੇਖੋ ਕਿੰਨਾ ਹੁੰਦਾ ਤੁਹਾਡਾ
ਹਾਂ ਮ੍ਹੀਨੇ ਤੇ ਤੁਸੀਂ ਮਾਣ ਕੇ ਚੱਲੋ ਕੀ ਤੁਆਡਾ ਸਿਰਫ ਇੱਕ ਕਿੱਲੋ, ਤਿੰਨ ਕਿੱਲੋ, ਚਾਰ ਕਿੱਲੋ ਵੇਟ ਘੜੂਗਾ। ਤਿੰਨ ਮਹੀਨੇ ਜਾਂਦੇ ਤਾਨੂੰ ਪਤਾ ਚੱਲ ਜੂਗਾ ਕਿ ਹਾਂ ਤੋਡੀ ਅਹ ਕੱਪੜੇ ਦੀ ਸਾਈਜ਼ ਕੀ ਆ ਰਿਆ? ਤੋਡੇ ਲੋਵਰ ਦਾ ਸਾਇਜ਼ ਓਟੋਟੋਮੈਟਿਕਲੀ ਪਤਾ ਲੱਗੇ ਗਾ ਕੀ ਏ ਮੇਰੀ ਚੀਦ ਛੋਟੀ ਪੈਗੀ ਐ।
ਹਾਂਜੀ, ਹਾਂਜੀ, ਹਾਂਜੀ।
ਜਿੰਮ ਦਾ ਏਨੀ ਨੋਲੇਜ ਨੀ ਏ, ਮੈਂ ਤੋ ਕਰਕੇ ਅਪਣਾ ਆਜਾਂਨੇ ਆ। ਅਬ ਜਾ ਰੇ ਤੋਂ ਨੌਲੇਜ ਮਿਲ ਰੀ ਐ ਸਾਨੂੰ।
ਨਈ ਨਈ ਵਧੀਆ ਵੀਰੇ ਕਰਨੀ ਚਾਈਦੀ ਐ ਜਿਮ ਜ਼ਰੂਰੀ ਆ।
ਹੋਰ ਕੁਜ ਬੋਤ ਟਾਈਮ ਹੋ ਗਿਆ ਸੀ ਮੈਂ ਕਮਜ਼ੋਰ ਅੱਗੇ ਤੱਕ ਫੇਰ ਲਾਈਫ ਹੋਰ ਵੀ ਅੱਗੇ ਪਤਲਾ-ਦੁਬਲਾ ਤੁਹਨੂੰ ਪਤਾ ਈ ਐ ਬਸ।
ਹਾਂ ਹਾਂ ਓ ਤਾਂ ਹੈ ਹੀ। ਨਈ ਨਈ ਜ਼ਰੂਰੀ ਐ, ਵਧੀਆ ਵਧੀਆ। ਹਾਂ ਹਾਂ, ਵਧੀਆ ਵੀਰੇ ਲਾਓ ਤਾਂ ਵਧੀਆ ਹਾਂਜੀ, ਚਲੋ ਹਾਂਜੀ ਵੀਰੇ ਠੀਕ ਆ ਓਕੇ ਵੀਰੇ ਸਾਸਰੀ ਕਾਲ।